ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕਿਵੇਂ ਓ?
ਵਧੀਆ, ਤੁਸੀਂ ਦੱਸੋ
ਬਸ ਵਧੀਆ ਆਪਣਾ ਵੀ ਹੋਰ ਕੀ ਕਰਦੇ ਪਏ ਸੀ
ਕੁਛ ਨੀ, ਮੈਂ ਤਾਂ ਹੁਣੀ ਉੱਠੀ ਸੀਗੀ ਸੌ ਕੇ ਸਿੱ ਕਰਦੀ
ਅੱਛਾ-ਅੱਛਾ ਜੀ, ਸਾਡੇ ਵੀ ਗੈਸਟ ਆਏ ਹੋਏ ਤੇ ਹੁਣੇ ਗਏ ਆ ਮੈਂ ਫੋਨ ਤੇਰਾ ਦੇਖਿਆ ਤੇ ਹੈਗਾ ਸੀ ਬਟ ਟਾਈਮ ਨਹੀਂ ਸੀ ਹੈਗਾ ਕੋਲ ਦਾ ਤੇ ਮੈਂ ਕਿਹਾ ਚਲ ਸ਼ਾਮ ਨੂੰ ਮੈਂ ਕਰਾਂਗੀ ਤੇ ਦੱਸਾਂਗੀ
ਠੀਕ ਹੈ ਜੀ, ਬਾਰਿਸ਼ ਹੈਗੀ ਅੱਜ ਸਵੇਰ ਟਾਈਮ?
ਨਾ-ਨਾ, ਅਜ ਤੇ ਮਤਲਬ ਸਵੇਰੇ ਬੱਦਲ ਹੈ ਸੀ ਸੀ, ਬਟ ਬਾਰਿਸ਼ ਨਹੀਂ ਆਈ ਹੈਗੀ ਗੀ ਹੁਣ ਧੁੱਪ ਵਗੈਰਾ ਚੜੀ ਆ ਹਵਾ ਠੰਡੀ ਆਂਦੀ ਪਈ ਆ ਇਹ
ਅੱਛਾ ਸਾਡੀ ਤਾਂ ਬਾਰਿਸ਼ ਹੈਗੀ ਸੀਗੀ ਇੱਕੇ ਦਮ ਈ ਆਉਣ ਲੱਗ ਗਈ ਸਵੇਰ ਟਾਈਮ
ਅੱਛਾ ਨਹੀਂ ਸਾਡੇ ਨੀ ਸਾਡੇ ਪੱਦਲ ਬੜਾ ਹੋਇਆ ਸੀ ਸਵੇਰੇ ਸਵੇਰੇ ਬੱਦਲ ਹੈ ਸੀ ਓ ਫਿਰ ਤੁਹਾਡੇ ਜਿੱਧਰ ਬਾਰਿਸ਼ ਹੋਣੀ ਹੈ ਨਾ ਤਾਂ ਹੀ ਇੱਧਰ ਬੱਦਲ ਸੀ, ਠੰਡਾ ਠੰਡਾ ਹੀ ਮੌਸਮ ਹਾਂ ਤੇ ਹੁਣ ਧੁੱਪ ਚੜੀ ਐ ਪਰ ਗਰਮੀ ਨਈ ਹੈਗੀ ਧੁੱਪ ਹੈਗੀ ਆ ਬਟ ਗਰਮੀ ਨੀ ਆ।
ਹਾਂਜੀ ਮੌਸਮ ਠੰਡਾ ਹੋ ਗਿਆ ਨਾ ਮੀਂਹ ਕਾਰਨ
ਹਾਂ ਓ ਸਤਾਈ ਤਰੀਕ ਤੱਕ ਇਵੈ ਕੈਂਦੇ
ਹਾਂਜੀ
ਕਿਵੇਂ ਚੱਲੇਗਾ ਕੰਮ ਸਤਾਈ ਤਰੀਕ ਤੱਕ
ਹਾਂਜੀ ਹੋਰ ਦੱਸੋ।
ਔਰ ਬਸ ਵਧੀਆ ਬੱਚੇ ਕਹਿ ਰਏ ਸੀ ਮੈਗੀ ਬਣਾ ਕੇ ਤੋ ਮੰਮਾ ਮੈਂ ਕਿਆ ਰੁਕ ਜੋ ਮੈਂ ਬਣਾਣੀ ਮੈਨੂੰ ਕੋਲ ਕਰਨ ਦੇ ਪੈਲੇ
ਅੱਛਾ ਜੀ ਮੈਂ ਵੀ ਦੁਪੈਰ ਟੈਮ ਬਣਾਈ ਸੀ ਅੱਜ ਮੌਸਮ
ਅੱਛਾ ਇਹ ਨਾ ਇਹ ਵੀ ਮੰਗਦੇ ਸੀ। ਪੈਰ ਮੰਗਦੇ ਹੀ ਤੇ ਇਹਨਾਂ ਦੇ ਸਿਰ ਸੋਰ ਵਾਉਣ ਲੱਗ ਗਈ ਤੇ ਫੇਰ ਮੈਂ ਕਿਆ ਵੀ ਚਲ ਠੀਕ ਆ। ਤੇ ਓ ਹੁਣ ਸੌਂ ਗਏ ਹੀ ਤੇ ਹੁਣ ਉੱਠੇ ਆ ਤੇ ਮੈਂ ਚੱਲ ਹੁਣ ਉੱਠਦੀ ਤੇ ਫਿਰ ਕਰਦੀ ਹਾਂ ਬਣਾਉਣੀ ਆਂ ਤੇ ਹੁਣ ਉਠੀਆਂ ਸੀ ਤੇ ਕੈਂਦੀਆਂ ਹੀ ਮੰਮਾ ਬਣਾ ਕੇ ਦੋ ਮੈਂਗੀ ਸਾਨੂੰ
ਅੱਛਾ
ਹੂੰ ਹੋਰ ਤੁਸੀਂ ਦੱਸੋ।
ਹੋਰ ਸਭ ਵਧੀਆ ਸਕੂਲ ਦਾ ਕੰਮ ਕਰ ਲਿਆ ਬੱਚਿਆਂ ਨੇ
ਸਕੂਲ ਦਾ ਕੰਮ ਇਹਨਾਂ ਨੂੰ ਮੈਂ ਇਹਨਾਂ ਨੂੰ ਕਰਵਾਇਆ ਹੀ ਨਈ ਇੰਨਾ ਹਜੇ ਮੈਂ ਉਹੀ ਤਾਂ ਦੱਸਿਆ ਹੀ ਕਿ ਮੈਂ ਇਹਨਾਂ ਨੂੰ ਰਟਿੰਗ ਪੇਜ ਤੇ ਰੀਡਿੰਗ ਕਰਵਾਦੀ ਪਈ ਆ ਜਾਦਾ ਤੇ ਸੈਲਫ ਇੰਟਰੋਡਕਸ਼ਨ ਉਨਾਂ ਨੇ ਕਿਆ ਹੀ ਕਿ ਵੀਡੀਓ ਬਣਾ ਕੇ ਥੋੜੀ ਜਿਹੀ ਸੈਂਡ ਕਰਨੀ ਆ।
ਅੱਛਾ
ਓ ਮੈਂ ਹੁਣ ਘਰੇ ਬਚਾ ਕੇ ਨਾ ਤੇ ਫਿਰ ਬਣਾਵਾਂਗੀ।
ਅੱਛਾ
ਹਾਂਜੀ
ਹੋਲ ਵਿਚ ਸਭ ਵਧੀਆ
ਤੇ ਹੋਰ ਕੱਪੜੇ ਕੁੱਪੜੇ ਬਣਾਏ ਗਰਮੀਆਂ ਦੇ
ਨਈ ਹਜੇ ਤਾਂ ਨਈ ਬਣਾਏ ਹੈਗੇ ਹਜੇ ਤਾਂ ਅਸੀਂ ਲੈ ਕੇ ਆਏ ਨੇ ਮੇਰੇ ਸਿਸਟਰ ਆਏ। ਸੀ ਨਾ ਅਸੀਂ ਦੋਨੇ ਲਿਆਏ ਸੀ ਇੱਕੋ ਜਿਹੇ ਸ਼ੂਟ
ਅੱਛਾ-ਅੱਛਾ ਠੀਕ ਹੈ।
ਤੇ ਓ ਕੈਂਦੇ ਉਰੇ ਨ ਸਟਿਚ ਕਰਦੇ ਉਹਨਾਂ ਛੋਟੀ ਆ ਨਾ ਓ ਮਸ਼ੀਨ ਜਾਂ ਹੱਥ ਪਾ ਲੈਂਦੀ ਆ।
ਠੀਕ ਠੀਕ ਆ।
ਤੇ ਓ ਕੈਂਦੀ ਜੋ ਸਕੂਲ ਜਾਣ ਲੱਗ ਗਈ ਨਾ ਕੈਂਦੀ ਮੈਂ ਦੋਨਾਂ ਦੀ ਸਟਿਚ ਕਰ ਦੂੰਗੀ। ਕੈਂਦੀ ਰੱਖੜੀਆਂ ਪੈਣ ਪਾ ਲਾਂਗੇ ਨਾਲੇ ਕੈਂਦੀ ਉਦੋਂ ਆ ਵੀ ਚੱਕ ਲਿਆਂ
ਠੀਕ- ਠੀਕ ਆ ਇਹ ਵੀ ਗੱਲ ਹੈ ਬੱਚੇ
ਹਾਂਜੀ
ਬੱਚੇ ਨਈ ਕਰਨ ਦਿੰਦੇ ਹੈਗੇ ਕਿਉਂਕਿ ਕੰਮ ਕਰੀਏ ਬੱਚੇ ਵਿੱਚ ਕਰਦੇ ਕਿ ਅਹੀ ਕਰਦੇ ਤੁਸੀਂ ਛੱਡ ਦੋ ਸਾਨੂੰ ਦੇ ਦੋ। ਕੰਮ ਆਪਾਂ ਕਰਦੇ ਆਂ।
ਹਾਂਜੀ ਓ ਵੀ ਵਿੱਚ ਆ ਹੀ ਅੜਨ ਲੱਗ ਜਾਂਦੀ ਹੈ ਫਿਰ ਕਈ ਵਾਰ ਹੱਥ ਹੂੱਥ ਨਾ ਆਜੇ ਨਾ ਓ ਕੈਂਦੇ
ਹਾਂ ਇਹੀ ਹੁੰਦਾ ਨਾ ਫਿਰ ਹੱਥ ਹੂਥ ਆਜੇ ਤੇ ਫਿਰ ਔਖਾ ਹੋ ਜਾਂਦੈ।
ਹਾਂਜੀ
ਹੂੰ ਹੋਰ ਕੋਈ ਨਵੀਂ ਤਾਜੀ
ਹੋਰ ਵਧੀਆ ਸਾਡੇ ਤਾਂ ਸਵੇਰ ਟਾਈਮ ਇੰਨੀ ਬਾਰਿਸ਼ ਸੀ ਅਸੀਂ ਉੱਠੇ ਨਹੀਂ ਸੀ ਮੰਮੀ ਉੱਠ ਰਹੇ ਸੀ ਮੰਮੀ ਕਹਿੰਦੀ ਜ਼ਲਦੀ ਉੱਠ ਜਾਓ ਕਹਿੰਦੀ ਵੀ ਮੀਂਹ ਆਉਣ ਹੈਗਾ ਤੇ ਫੇਰ ਅਸੀਂ ਸੀਵਾ ਸੋ ਹੀ ਉੱਠ ਖੜੇ ਛੇ ਕੁ ਵੱਜੇ ਸੀਗੇ ਫਿਰ ਇਕੇ ਦਮ ਵੀ ਬਾਰਿਸ਼ ਆਉਣ ਲੱਗ ਗਈ
ਅੱਛਾ ਅੱਛਾ ਫੇਰ ਬਾਹਰ ਝਾੜੂ ਝੂੜੂ ਰਹਿ ਗਿਆ ਹੋਣਾ ਲਾਉਣ ਵਾਲਾ
ਹੋਰ ਸਾਰਾ ਕੰਮ ਆਈ ਰਹਿ ਗਿਆ ਜਦੋਂ ਬਾਰਿਸ਼ ਆ ਗਈਆਂ ਨਾ ਜਦੋਂ ਹਟ ਗਈ ਫੇਰ ਉਸ ਤੋਂ ਬਾਅਦ ਸਾਰਾ ਕੰਮ ਕੀਤਾ
ਹ ਉਹੀ ਨਾ ਜਦੋਂ ਬਾਰਸ਼ ਆਂਦੀ ਫੇਰ ਕੰਮ ਥੋੜਾ ਥੋੜਾ ਹੋ ਜਾਂਦਾ ਵਾ ਨਾ ਬਾਰਿਸ਼ ਹੁੰਦੀ ਫਿਰ ਇੱਥੇ ਤਾਂ ਲੱਗਦਾ ਨੀ ਝਾੜੂ ਪੋਚਾ ਤੇ ਬਾਅਦ ਚ ਦੂਜੀ ਜਗ੍ਹਾ ਤੇ ਲਾ ਲੈਂਦਾ ਕਿ ਹਾਂ ਠੀਕ ਆ ਹੁਣ ਇੱਥੇ ਲਾ ਲੈਂਦੇ ਹ ਆ ਸਾਡੇ ਉੱਥੇ ਪਿੰਡ ਹੀ ਨਾ ਵਿਹੜਾ ਬੜਾ ਖੁੱਲ੍ਹਾ ਹੈ ਉੱਥੇ ਤੇ ਜਦੋਂ ਕਿਦੋਂ ਬਾਰਿਸ਼ ਹੁੰਦੀ ਤੇ ਮੈਨੂੰ ਸੁੱਖ ਦਾ ਸਾਹ ਆ ਜਾਂਦਾ ਵੀ ਅੱਜ ਨੀ ਮੈਨੂੰ ਕਰਨਾ ਪੈਣਾ
ਹਾਂਜੀ ਨਹੀਂ ਤਾਂ ਫਿਰ ਸਾਰਾ ਵਿਹੜਾ ਡੇਲੀ ਸੁੰਬਰਨਾ ਪੈਂਦਾ ਨਾ ਬੋਂਕਰ ਨਾਲ
ਹਾਂਜੀ ਹਾਂਜੀ
ਹਾਂਜੀ
ਤੇ ਹੋਰ ਸੁਣਾਓ
ਹੋਰ ਸਭ ਵਧੀਆ
ਅੱਛਾ ਹੋਰ ਖਾਣਾ ਵਗੈਰਾ ਖਾ ਲਿਆ ਦੁਪਹਿਰ ਦਾ
ਹਾਂਜੀ ਖਾ ਲਿਆ ਤੇ ਮੰਮੀ ਗੋਆ ਸਿੱਟੀ ਆਦੀ ਆ ਤੇ ਅਧ ਸਬਜ਼ੀ ਕੱਟੀ ਆਦੀ
ਅੱਛਾ
ਹਾਂਜੀ
ਠੀਕ ਆ
ਹੋਰ ਦੱਸੋ ਤੁਸੀਂ ਕੀ ਕਰੀਗਏ ਦੁਪਹਿਰ ਉਹ ਨਾ ਮੇਰੇ ਨਾਨਕੇ ਚੱਲਗੇ ਨੇਗੇ
ਅੱਛਾ ਆਹੋ ਕਹਿੰਦੇ ਹੀ ਜਾਣਾ ਆ ਤੁਸੀਂ
ਹਾਂਜੀ ਅਸੀਂ ਤਾਂ ਦਵਾਈ ਲੈਣ ਵੱਗ ਗਏ ਸੀਗੇ ਨਹੀਂ ਅਸੀਂ ਨਾ ਦਵਾਈ ਲੈਣ ਵੱਗ ਗਏ ਸੀਗੇ ਹੋਸਪਿਟਲ ਚ ਸਿੱਧਾ ਟੱਪ ਗਏ ਸੀ ਉਹਨਾਂ ਨੂੰ ਅਸੀਂ ਨਾਨਕੀ ਵਾਲੀ ਬੱਸ ਸੀ ਕਢਾ ਗਏ ਸੀਗੇ
ਅੱਛਾ ਅੱਛਾ ਠੀਕ ਆ ਉਹੀ ਨਾ ਤੁਸੀਂ ਵੀ ਕਹਿੰਦੇ ਸੀ ਨਾ ਜਾਣਾ ਵਾ ਤੇ ਮੈਂ ਕਿਹਾ ਸ਼ਾਇਦ ਤੁਸੀਂ ਵੀ ਗਏ ਹੋਣੇ
ਨਹੀਂ ਮੈਂ ਵੀ ਜਾਣਾ ਸੀਗਾ ਫੇਰ ਮੰਮੀ ਕਹਿੰਦੀ ਦੋਨਾਂ ਦਾ ਲੋਟ ਨਹੀਂ ਆਉਂਦਾ ਨਾ ਮੰਮੀ ਕੱਲੀ ਘਰੇ ਰਹਿ ਜਾਂਦੀ ਆ ਫੇਰ ਮੰਮੀ ਕਹਿੰਦੀ ਮੈਨੂੰ ਔਖਾ ਕੰਮ ਦਾ ਮੈਂ ਪਸ਼ੂਆਂ ਦਾ ਕਰੂੰਗੀ ਕਿ ਚੁੱਲੇ ਦਾ ਕਰੂੰਗੀ
ਹਾਂ ਉਹੀ ਨਾ ਫੇਰ ਪਸੂਆਂ ਦਾ ਕਰਨਾ ਕੇ ਘਰ ਦਾ ਕਰਨਾ ਫਿਰ ਔਖਾ ਹੋ ਜਾਂਦਾ ਨਾ ਇਕੱਲੇ ਬਸ ਜਿਹਨੇ ਪਸੂਆਂ ਦਾ ਕਰਕੇ ਕੇਉਣਾ ਫਿਰ ਆਣ ਕੇ ਘਰ ਦਾ ਕਰਨਾ ਉਹ ਫੇਰ ਸਮਝ ਹੀ ਨਹੀਂ ਲੱਗਦੀ ਕੰਮ ਲੇਟ ਹੋ ਜਾਂਦਾ
ਹਾਂਜੀ
ਹਮ
ਹੋਰ ਦੱਸੋ
ਇਹ ਵੀ ਗੱਲ ਹੈ ਹੋਰ ਅੱਜ ਕੀ ਬਣਾ ਲਏ ਸ਼ਾਮ ਨੂੰ ਫਿਰ
ਅੱਜ ਅਸੀਂ ਕੱਦੂ ਬਣਾਵਾਂਗੇ ਦਾਦੀ ਕੱਟੀ ਜਾਂਦੀ ਹੈ
ਅੱਛਾ
ਹਾਂਜੀ
ਤੇ ਫੈਮਿਲੀ ਚ ਕੌਣ ਕੌਣ ਦਾਦੀ ਵੀ ਹੈ
ਹਾਂਜੀ ਮੰਮੀ ਡੈਡੀ ਦਾਦੀ ਤੇ ਬ੍ਰਦਰ ਤੇ ਮੈਂ ਸਿਸਟਰ ਮੈਰਿਡ ਹੈ ਜੀ
ਠੀਕ ਹਾਂ ਸਿਸਟਰ ਤੇ ਤੁਸੀਂ ਦੱਸਿਆ ਸੀ ਮੈਰਿਡ ਆ
ਹਾਂਜੀ
ਨਾਨੂੰ ਗਏ ਇਹ ਲੈਣ ਉਹ ਕਹਿਣਦੇ ਪਕੌੜੇ ਖਾਣੇ ਮੈਂ ਨਾਨੂੰ ਗਏ ਆ ਬ੍ਰੈਡ ਵਾਲੀ ਕਨੇ ਮੰਮਾ ਕਾਲੇ ਮੈਂ ਕਿਹਾ ਨਾਨੂ ਗਏ ਆ ਲੈ ਕੇ ਆਉਂਦੇ ਆ ਬ੍ਰੈਡ ਫਿਰ ਬਣਾ ਕੇ ਦਿੰਨੀ ਆ ਜਿੱਦਣ ਆਏ ਉਸ ਦਿਨ ਮਾਮੀ ਇਹਨਾਂ ਦੀ ਨੇ ਬਣਾਏ ਸੀ। ਤੇ ਉਹਨਾਂ ਨੂੰ ਬੜੇ ਸਵਾਦ ਲੱਗੇ ਤੇ ਮੈਨੂੰ ਫੇਰ ਕਹਿਣ ਡ ਮੰਮਾ ਬਣਾਣੇ ਆ ਆਪਾ। ਤੇ ਮਾਮੀ ਇਹਨਾਂ ਦੇ ਸਲੂਨ ਜਾਂਦੇ ਆ ਨਾ ਉਹ ਕੰਮ ਕਰਦੇ ਆ ਸਲੂਨ।
ਅੱਛਾ ਜੀ।
ਤੇ ਉਹ ਮੋਰਨਿੰਗ ਟਾਈਮ ਚਲੇ ਜਾਂਦੇ ਤੇ ਹੁਣ ਆਉਣ ਵਾਲੇ ਆ ਤੇ ਉਹ ਕਹਿੰਦੀ ਦੀਦੀ ਮੰਗਵਾ ਲਿਓ ਮੈਂ ਇਹਨਾਂ ਨੂੰ ਕੱਢ ਦਾਂਗੀ। ਸਵੇਰੇ ਤੇ ਮੈਂ ਕਿਹਾ ਕੋਈ ਨੀ ਉਹ ਤੇ ਮੈਂ, ਮੈਂ ਹੀ ਕੱਢ ਦੇਣੇ ਇਹਨਾਂ ਨੂੰ ਦੁਪਹਿਰੇ ਓਓਏ। ਮੈਂ ਹੀ ਦੁਪਹਿਰੇ ਕੱਢ ਦੇਣੇ ਇਹਨਾਂ ਨੂੰ ਤੇ ਤੁਸੀਂ ਮੈਂ ਲੈ ਡੈਡੀ ਕਹਿੰਦੇ ਚੱਲ ਮੈਂ ਲੈ ਕੇ ਆਉਣਾ ਵਾ ਤੇ ਸਵੇਰੇ ਬਣਾ ਦਿਓ ਇਹਨਾਂ ਨੂੰ।
ਅੱਛਾ।
ਨਿਆਣਿਆਂ ਨੂੰ ਖਾਣ ਦਾ ਦੇ ਰਾਤ ਕੱਲ ਮਾਮੂ ਇਹਨਾਂ ਦੇ ਬਰਗਰ ਲੈ ਕੇ ਆ ਗਏ ਸ਼ਾਮੀ ਵੀ ਉਹ ਮਾਂਹਾ ਕਿਤੇ ਖਾ ਹੋਏ ਇਹਨਾਂ ਨੇ ਪੂਰਾ-ਪੂਰਾ ਮੈਂ ਕਿਹਾ ਅੱਧਾ ਹਾਫ ਹਾਫ ਲੈ ਲੋ। ਕਹਿੰਦੀਆਂ ਨਈ ਅਹੀ ਤੇ ਪੂਰਾ-ਪੂਰਾ ਹੀ ਲੈਣਾ। ਪੂਰਾ-ਪੂਰਾ ਲੈ ਕੇ ਭਾਵੇਂ ਰਾਤ ਨੂੰ ਰੋਟੀ ਵੀ ਨਾ ਖਾਧੀ ਜਾਵੇ।
ਅੱਛ ਐ ਹੀ ਹੁੰਦਾ ਨਾ ਬਰਗਰ ਦਾ।
ਹਾਂ ਉਹ ਹੈਵੀ ਚੀਜ਼ ਹੋ ਜਾਂਦੀ ਨਾ ਫੇਰ ਮੈਂ ਤੇ ਕਦੇ ਇਹਨਾਂ ਨੂੰ ਖਵਾਏ ਨੀ ਬੌਤ ਘੱਟ ਹੀ ਖਵਾਉਨੀ ਹਾ। ਜਦੋਂ ਇੱਥੇ ਆਉਂਦੀਆਂ ਨਾ ਫੇਰ ਵੱਖੋ ਵੱਖਰੀ ਚੀਜ਼ਾਂ ਦੀ ਡਿਮਾਂਡ ਕਰਦੀਆਂ ਸਾਨੂੰ ਆਹ ਵੀ ਲੈ ਕੇ ਦਓ ਉਹ ਵੀ ਲੈ ਕੇ ਦੋ, ਤੁਹਾਨੂੰ ਪਤਾ ਫਿਰ ਨਾਨ ਕੀ ਆ ਤੇ ਉਹਨਾਂ ਨੇ ਆਖਣਾ ਨਿਆਣੇ ਮੰਗਦੇ ਲਿਆ ਦੀਈਏ ਆਪਾਂ।
ਹਾਂਜੀ
ਹਾਂ ਮੈਂ ਕਿਹਾ ਤੁਸੀ ਭੂਏ ਚੜਾਈ ਜਾਂਦੇ ਇਹਨਾਂ ਨੂੰ। ਕਹਿੰਦੇ ਕੋਈ ਨੀ ਨਿਆਣੀਆ
ਹਾਂਜੀ ਇੱਥੇ ਆ ਕੇ ਇਨਾ ਨੂੰ ਖੁੱਲ ਹੋ ਜਾਂਦੀ ਚੱਲ ਵੀ ਲਿਆ
ਹਾਂ ਇਹਨਾਂ ਨੇ ਫਿਰ ਨਾ ਸ਼ਤਾਨੀਆਂ ਵੀ ਇੰਨੀਆਂ ਕਰਨੀਆਂ ਨਾ ਹਾਨੂੰ ਇਹਨਾਂ ਨੇ ਕੁੱਛ ਕਹਿਣਾ ਨੀ ਹੈ ਜੋ ਮਰਜ਼ੀ ਕਰ ਲਈਏ ਆਪਾ।
ਹਾਂਜੀ।
ਆ ਤੇ ਮੈਂ ਮੰਮੀ ਉੱਥੇ ਸਗੋਂ ਵਾਵਾ ਲੋਟ ਆਉਂਦੀਆ ਵਾ ਇਹ ਉੱਥੇ ਬੈਠੀਆ ਰਹਿੰਦੀਆ ਆਰਾਮ ਦੇ ਨਾਲ ਇੱਥੇ ਤੁਸੀਂਂ ਇਹ ਇਹ ਜਾਦਾ ਹੀ ਸਤਾਨੀ ਕਨ ਲੱਗ ਪਈਆ ਜਾਦਾ ਸਤੋਂਦੀਆ ਇੱਥੇ ਮੈਂ ਰੋਜ਼ ਕਹਿੰਦੀ ਚਲੋ ਮੈਂ ਤੁਹਾਨੂੰ ਬੱਸੇ ਚਾਰ ਦਿਨ ਆ ਵਾ ਸਿੱਧੀ ਪਿੰਡ ਹੀ ਜਾਂਦੀ ਬਸ ਆਪੇ ਉੱਥੇ ਉਤਰ ਜੂਗੀਆਂ ਜਾ ਕੇ ਤੇਰੇ ਪਾਪਾ ਨੂੰ ਫੋਨ ਕਰ ਦਾਂਗੀ। ਇਹਨਾਂ ਨੂੰ ਲਾ ਲਿਓ ਕਹਿੰਦੀ ਨਹੀਂ ਮੰਮਾ ਆਪਾਂ ਗਵਾਚ ਜਾਗੇ ਤੁਸੀਂ ਵੀ ਨਾਲ ਹੀ ਚੱਲੋਗੇ ਫੇਰ ਹੀ ਜਾਣਾ। ਇਹ ਚੀਜ਼ ਹੁੰਦੀ ਹੈ ਇਹਨਾਂ ਦੀ।
ਐਵੇਂ ਹੀ ਕਰਦਿਆਂ ਨੇ ਛੁੱਟੀਆ ਚ ਤਾਂ ਜਵਾਤ ਸਾਰੇ।
ਉਹੀ ਨਾ ਐਵੇਂ ਕਰਦੀ ਆ ਬਸ।
ਸਾਰਾ ਦਿਨ ਤੁਰੇ ਫਿਰਨਾ ਨਾ ਕੁਛ ਸੋਣਾ ਨਾ ਕਿਸੇ ਨੂੰ ਸੌਣ ਦੇਣਾ ਬਸ ਸਾਰਾ
ਮੈਂ ਅੱਜ ਨਾ ਦੋ ਵਾਰੀ ਸੁੱਤੀ ਆ ਇਹਨਾਂ ਨੇ ਮੈਨੂੰ ਦੋ ਵਾਰੀ ਠਾ ਵਾਰ ਮੇਰੀ ਨੀਂਦ ਨਾ ਉਖ ਗਈ ਤੇ ਮੇਰੇ ਨਾ ਸਿਰ ਪੜ ਹੋਈ ਜਾਣ ਡੀ ਆ ਮਾੜੀ-ਮਾੜੀ, ਮਾੜੀ-ਮਾੜੀ ਸਿਰ ਪੀ ਪੜੋਈ ਜਾਣ ਡੀ ਆ ਵੀ ਗੈਸਟ ਵੀ ਲੰਮੇ ਪੈ ਗਏ ਤੇ ਆਪ ਵੀ ਪੈ ਗਏ ਕਿ ਚੱਲ ਹੁਣ ਫ੍ਰੀ ਆ। ਤੇ ਉਹ ਹੁਣ ਚਲੇ ਗਏ ਤੇ ਮੈਂ ਕਿਹਾ ਚਲ ਇਹਨਾਂ ਨੇ ਨੀ ਮੈਨੂੰ ਸੌਂ ਦਿੱਤਾ ਦੋਹਾਂ ਜਣ ਕਦੀ ਵੱਡੀ ਆ ਜੇ ਕਦੀ ਛੋਟੀ ਆ ਜੇ ਮੰਮਾ ਇੱਕ ਉਹਦੀ ਮੰਮੀ ਆਖਿਆ ਮੈਂ ਉਹ ਮੈਂ ਭਾਜ ਮੇਰੇ ਲਾਗੋ ਮੈਨੂੰ ਸੌਣ ਦੋ ਖੜੀ ਬੜਾ ਫੇਰ ਨੀਂਦ ਜ਼ਿੱਦ ਉਕ ਜੇ ਨਾ ਉਹ ਫਿਰ ਏਦਾਂ ਵੀ ਨੀਂਦ ਉੱਠ ਜੇ ਨਾ ਫਿਰ ਸਿਰ ਪੀੜ ਹੋਣ ਲੱਗ ਜਾਂਦੀ ਤੇ ਹੁਣ ਮੈਨ ਨਾ ਸਿਰ ਪੜ ਹੋਣ ਡੀ ਏ ਉਦੋਂ ਦੀ ਮਾੜੀ-ਮਾੜੀ। ਮਾੜੀ-ਮਾੜੀ ਹੋਣ ਡਈ ਐ।
ਹਾਂਜੀ। ਉਹ ਫੇਰ ਸੁੱਤੇ ਨੀ ਹੈਗੇ ਨਾ ਤੁਸੀਂ।
ਹਾਂ। ਉਹ ਤਾਂ ਕਰਕੇ ਫੇਰ ਮੇ ਸਿਰ ਚ' ਥੋੜ੍ਹੀ ਥੋੜੀ ਦਰਦ ਹੁੰਦੀ, ਉਹ ਬਾਹਰ ਝੋਨਾ ਲਾਉਦੇ ਪਏ ਸੀ ਭਾਈ। ਜਦੋਂ ਪਾਣੀ ਮੰਗਣ ਡਈ ਸੀ ਤੇ ਮੈਂ ਪਾਣੀ ਫੜਾ ਕੇ ਆਈ ਬੋਟਲ ਤੇ ਕਹਿੰਦੇ ਸਾਨੂੰ ਨਾ ਦੀਦੀ ਚਾਹ ਬਣਾ ਦੋ। ਤੇੇੇੇੇੇਏ ਮੈਂ ਮੰਮੀ ਨੂੰ ਸੁਣਾ ਦਿੱਤਾ ਮੈਂ ਮੰਮੀ ਨੂੰ ਕਹਿੰਦੀ ਚਾਹ ਬਣਾਉਂ ਮ ਮੰਮੀ ਕਹਦੀ ਚ' ਮੈਂ ਬਣਾ ਦੰਦੀੂੰ ਮ ਪਆ ਸਿਰ ਪੜਾਉਣ ਡ ਤੇ ਮੈਂ ਬਣਾ ਦਿੰਦੀ ਕੋਈ ਨੀ ਚਾਹ। ਤੇ ਤੂੰ ਮੈਂ ਕਿਹਾ, ਮੈ ਹੀ ਕਹਿਣ ਡਈ ਮੈਂ ਮੰਮੀ ਚਾਹ ਬਣਾਈ ਏ ਟਾਈਮ ਹੋ ਗਿਆ ਵਾ। ਤੇ ਡੈਡੀ ਸ਼ਹਿਰ ਚਲੇ ਗਏ। ਤੇ ਕਹਿੰਦੀ ਮੈਂ ਉਹਨਾਂ ਵਾ ਤੇ ਫਿਰ ਬਣਾਇਓ ਤੇ ਫਿਰ ਹੁਣ ਉਹਨਾਂ ਨੇ ਸਣਾਹ ਦਿੱਤਾ ਮੈਂ, ਉਹਨਾਂ ਨੂੰ ਬਣਾ ਕੇ ਦੇ ਦੋ ਫਿਰ ਡੈਡੀ ਆਉਂਦੇ ਫਿਰ ਆਪਾਂ ਬਣਾ ਲੈਂਦੇ ਹਾਂ।
ਹਾਂਜੀ।
ਹੂ
ਤੁਸੀਂ ਰੋਟੀ ਸ਼ਾਮਾਮ ਨੂੰ ਸਵੇਰ ਟਾਈਮ ਮਤਲਬ ਕਿ ਰੋਟੀ ਜਲਦੀ ਖਾ ਲੈਂਦੇ ਹੋ ਸਵੇਰੇ- ਸ਼ਾਮ?
ਇਹ ਵ ਇੱਥੇ ਮੇਰੇ ਪੇਕੇ ਜਿਹੜੇ ਲੇਟ ਖਾਂਂਦੇ ਆ ਸਾਡੇ ਉੱਥੇ ਸੋਹੁਰਿਆ ਸੀ ਤੇ ਮੈਂ ਖਾ ਲੈਂਦੇ ਟਾਈਮ ਨਾਲ ਹੀ। ਉਹਨਾਂ ਤਿੰਨ ਟਾਈਮ ਖਾਣੀ ਹੁੰਦੀ ਆ ਤੇ ਇੱਥੇ ਦੋ ਟਾਈਮ ਹੀ ਖਾਂਦੀ ਆ ਇਹ ਮਤਲਬ ਕਿ ਇਹਨਾਂ ਨੇ ਸਿਹਤ ਦੀ ਖਾਣੀ ਇੱਕ-ਡੇਢ ਵਜੇ ਨਾਲ ਲੱਸੀ-ਲੁੱਸੀ ਪੀ ਲੈਂਦੇ ਦੁੱਧ ਦੁੱਧ ਵਗੈਰਾ ਪੀ ਲੈਂਦੇ ਆ ਨਾ ਸਵੇਰੇ।
ਹਾਂਜੀ।
ਲੱਸੀ ਪੀ ਲੈਣੀ, ਦੁੱਧ, ਦਹੀਂ ਖਾ ਲੈਣਾ ਤੇ ਫੇਰ ਉਹ ਤੁਹਾਨੂੰ ਪਤਾ ਵਾ ਵੀ ਭੁੱਖ ਨੀ ਲਾਦੇ ਕਾਲਜਾ ਭਰਿਆ- ਭਰ ਰਹਿਂਦਾ, ਪਾਣੀ ਪੀ ਜਾਣਾ ਤੇ ਫੇਰ ਇੱਕ-ਡੇਢ ਵਜੇ ਇਹਨਾਂ ਨੇ ਰੋਟੀ ਖਾਣੀ ਅ। ਮੰਮੀ ਤੇ ਖਾ ਲੈਂਦੇ ਆ। ਤੇ ਡੈਡੀ ਲੇਟ ਖਾਂਦੇ ਆ। ਤੇ ਅਸੀਂ ਤੇ ਖਾ ਲੈਣੇਦੇ ਮੈਨੂੰ ਤੇ ਦਾ ਵਜੇ ਭੁੱਖ ਲੱਗ ਮੈਂ ਤੁਸੀਂ ਖਾ ਲੋਗੇ ਤ ਭੁੱਖ ਲੱਗੀ ਆ। ਰਾਤੀ ਦਾਲ ਬਣਾਈ ਨਾ ਤੇ ਉਹ ਮੇਰੇ ਕੋਲ ਅੰਦਰ ਰਹਿ ਗਈ, ਉਹ ਸਵੇਰੇ ੳਬਾਲਾ ਨੀ ਦਵਾਇਆ ਗਿਆ ਉਹਨਾਂ ਕੋਲ। ਤ ੳਨਾ ਖ਼ਰਾਬ ਹੋ ਗਈ। ਤੇ ਮੰਮੀ ਕਹਿੰਦੀ ਹੁਣ ਇਹ ਨਾ ਖਾਓ ਹੁਣ ਅਸੀਂ ਤੇ ਮਤਲਬ ਫੇਰ ਪਿਆਜ ਪਾ ਕੇ, ਵਿੱਚ ਟਮਾਟਰ ਪਾ ਕੇ, ਤੇ ਮੈਂ ਫਿਰ ਉਹ ਦੋ ਕੁ ਭੁੰਨ ਗਏ ਤੇ ਉਹਨਾਂ ਰੋਟੀ ਖਾਧੀ। ਤੇ ਭੁੱਖ ਬੜੀ ਲੱਗੀ, ਮੈਂ ਤੋ ਤੁਸੀ ਹੀਲਣਾਂ ਨਹੀ ਮੈਨੂੰ ਆਪ ਕਰਨਾ ਪੈਣਾ ਸਾਰਾ। ਤੇ ਉਹ ਫੇਰ ਮੇਰੀ ਭਰਜਾਈ ਤੇ ਚੱਲ ਜਾਂਦੀ ਉਹ ਵਿਚਾਰੀ ਸਵਖਤੇ ਕੰਮ-ਕੁਮ ਕਰ ਜਾਂਦੀ ਸਾਰਾ ਹੀ। ਮੈਂ ਤੇ ਉਹਨੂੰ ਕਹਿੰਦੀ ਹੁੰਦੀ ਰਹਿਣ ਦਿਆ ਕਰ। ਕੋਈ ਨੀ ਜਿੰਨੇ ਦਿਨ ਮੈਂ ਹੈਗੀ ਇੱਥੇ ਮੈਂ ਕਰਦਿਆਂ ਕਰਾਂਗੀ, ਕਹਿੰਦੀ ਨਹੀਂ ਦੀਦੀ ਉੱਥੇ ਤਾ ਤੁਸੀਂ ਕਰਦੇ ਹੋਂਦੇ ਹੋ। ਤੇ ਨਹੀਂ ਕੋਈ ਨੀ ਮੈਂ ਵੀ ਕਹਿੰਦੀਅ ਆਪਣੇ ਪੇਕੇ ਜਾ ਕੇ ਕਿਹੜਾ ਕਰਦੀ ਹੁੰਦੀ ਆ। ਫੇਰ ਮੈਂ ਵੀ ਫਰੀ ਤੇ ਇਨੀ ਆ ਕੋਈ ਨੀ ਕਹਿੰਦੀ ਉਹ ਮੋਰਨਿੰਗ ਟਾਈਮ ਸਾਰਾ ਕਰ ਜਾਂਦੀ। ਝਾੜੂ, ਚਾਰ ਰੋਟੀਆਂ ਲਾ ਜਾਂਦੀ। ਸਭ ਕੁੱਛ ਕਰ ਜਾਂਦੀ ਫਿਰ ਤੇ ਤੁਹਾਨੂੰ ਪਤਾ ਨਿੱਕੇ-ਨਿੱਕੇ ਕੰਮ ਹੁੰਦੇ ਮੁੱਕਦੇ ਹੀ ਨ ਹੈ ਦਿਨੇ। ਕੱਪੜੇ ਧੋ ਲਾ ਬਰਤ ਬਰਤਨ ਸਾਫ਼ ਕਰ ਲਾ, ਬੱਚੇਦਾ ਤੇ ਪਤਾ ਕਿੰਨਾ ਖਲਾਰਾ ਪਾਉਂਦੇ ਆ ਨਿੱਕੇ ਨਿੱਕੇ ਭਾਂਡੇ ਲਈ ਫਿਰਦੇ ਆ।
ਹਾਂ।
ਹਾਂ, ਤੇ ਉਹ ਫੇਰ ਮੰਮੀ ਕਹਿੰਦੇ ਕਿ, ਉਹ ਕਹਿੰਦੀ ਕੋਈ ਦੀਦੀ ਮੈਂ ਲਾਦਿਆ ਕਰਾਂਗੀ ਤੁਸੀਂ ਉਹ ਮੈਂ ਸ਼ਾਮ ਨੂੰ ਫਿਰ ਸਬਜ਼ੀ-ਸੁਬਜ਼ੀ ਬਣਾ ਦਿੰਦੀ ਹ ਉਹਦੇ ਆਉਂਦਿਆਂ ਨੂੰ। ਤੇਨਾ, ਉਹਨੂੰ ਹੋ ਗਿਆ ਪੀਸ਼ਾਲ ਦੀਦੀ, ਉਹਨੇ ਆਉਦਿਆਂ ਨੀ ਨਾ, ਉਹਨੇ ਰੋਜ ਝਾੜੂ ਲਾਣਾ ਈ ਲਾਣਾ ਆ ਕੇ ਉਹਨੇ। ਉਹਦੀ ਆਦਤ ਬਣ ਗਈ ਆ। ਕਹਿੰਦੀ ਦੀਦੀ ਮੈਨੂੰ ਖਲਾਰਾ ਜਿਹਾ ਚੰਗਾ ਜਿਹਾ ਨੀ ਲੱਗ ਲਗਦਾ। ਮੈਂ ਰੋਜ਼ ਐਨੇ ਆਣਕੇ ਉਹਨੇ ਪਾਣੀ ਵੀ ਨੀ ਪੀਣਾ, ਕੱਪੜੇ ਲਾ ਕੇ ੳਹਨੇ ਝਾੜੂ ਲਾਉਣ ਲੱਗ ਜਾਣਾ। ਮੈਂ ਕਿਹਾ ਪਹਿਲਾ ਭੈਣੇ ਪਾਣੀ-ਧਾਣੀ ਪੀ ਲਿਆ ਕਰ, ਚਾਹ-ਚੂ ਪੀ ਲਿਆ ਕਰ ਫੇਰ ਲਾ ਲਿਆ ਕਰ।
ਹਾਂਜੀ।
ਕਈਆਂ ਦੀ ਆਦਤ ਹੁੰਦੀ ਹੈ ਨ। ਹੰਮ੍ਰਮ ਹੋਰ, ਚਲੋ ਓਕੇ ਜੀ ਓਕੇ। ਓਕੇ-ਓਕੇ। ਮੈਂ ਤੁਹਾਨੂੰ ਫਿਰ ਠੈਰ ਕੇ ਕਰਾਂਗੀ ਕਾਲ ਠੀਕ ਹੈ। ਹਾਂ। ਮੈਸੇਜ ਕਰਦਾਂਗੀ ਫਿਰ ਉਠਾ ਲਓ।
ਠੀਕ।
ਓਕੇ ਜੀ।